ਸਤ ਸ੍ਰੀ ਅਕਾਲ ਜੀ।
ਇਥੇ ਚਲਾਈ ਦੀ ਮੈ ਚੱਕ ਲਿਆ।
ਹਾਂਜੀ- ਹਾਂਜੀ ਵਧੀਆ ਤੁਸੀਂ ਦੱਸੋ ਕੀ ਹਾਲ- ਚਾਲ? ਵਧੀਆ ਜੀ ਵਧੀਆ। ਵਧੀਆ ਹੋਰ ਕੀ ਕਰਦੇ ਸੀ?
ਹੂੰ ਬਸ ਵੀ ਉਹ ਬੈਠੇ ਸੀ ਹਜੇ ਤੇ ਅਸੀਂ। ਮੈਂ ਕਿਹਾ ਚਲੋ ਅਸੀਂ ਗੱਲ ਹੀ ਕਰ ਲਈਏ। ਹਾਂਜੀ।
ਹਾਂਜੀ ਉਹ ਤੇ ਹੈ ਹੀ। ਮੈਂ ਵੀ ਬੜੇ ਦਿਨਾਂ ਤੋਂ ਸੋਚ ਰਹੀ ਸੀਗੀ, ਪੁੱਛੋ ਜੀ ਪੁੱਛੋ।
ਮੈਂ ਨਾ ਅੱਜ ਇੱਕ ਤੁਹਾਡੇ ਕੋਲ ਗੱਲ ਪੁੱਛਣੀ ਸੀ। ਅ ਅੱਜ ਨਾ ਸਾਡੇ ਸਕੂਲ ਵਿੱਚ ਨਾ ਇੱਕ ਅ ਮਤਲਬ ਸਫਾਈ ਬਾਰੇ ਨਾ ਇੱਕ ਇੱਕ ਸਭਾ ਹੋਈ ਸੀ। ਹੈਲੋ ਹਾਂਜੀ, ਤੇ ਉਹਨਾਂ ਨੇ ਉਹਨਾਂ ਉਹਨਾਂ ਨੇ ਸਾਨੂੰ ਜੋ ਦੱਸਿਆ ਨਾ, ਸਾਨੂੰ ਬਹੁਤ ਅੱਛਾ ਲੱਗਿਆ। ਕਿ ਉਹਨਾਂ ਨੇ ਸਾਨੂੰ ਘਰ ਬਾਰੇ, ਕੱਪੜਿਆਂ ਬਾਰੇ, ਸਰੀਰ ਬਾਰੇ, ਆਸ- ਪਾਸ ਦੇ ਸਾਡੇ ਵਾਤਾਵਰਨ ਵਾਤੇ। ਸਾਨੂੰ ਸਫ਼ਾਈ ਬਾਰੇ ਦੱਸਿਆ ਨਾ ਸਾਨੂੰ ਬਹੁਤ ਅੱਛਾ ਲੱਗਿਆ ਵਾ ਕਿ ਕਿਸ ਤਰਾਂ ਸਾਨੂੰ ਆਸ- ਪਾਸ ਸਾਨੂੰ ਸਫਾਈ ਰੱਖਣੀ ਚਾਹੀਦੀ ਹੈ।
ਉਹ ਤੇ ਹੈ ਹੀ ਜੀ, ਜਿਹੜੀ ਸਵੱ ਹਾਂਜੀ ਮਤਲਬ ਸਾਡੇ ਵੀ ਨਾ ਸਕੂਲ ਚ ਦੱਸਦੇ ਨੇ ਇਹ ਗੱਲਾਂ ਕਿ ਜਿਹੜੀ ਸਵੱਛਤਾ ਹੈ ਨਾ। ਆਪਾਂ ਕੇਵਲ ਘਰ ਦੀ ਨੀ ਰੱਖਣੀ, ਸਾਨੂੰ ਸਰੀਰ ਦੀ ਵੀ ਰੱਖਣੀ ਹੈ, ਕੱਪੜਿਆਂ ਦੀ ਵੀ। ਆਸ ਪਾਸ ਦੇ ਵਾਤਾਵਰਨ ਦੀ ਤੇ ਜਿਹੜੀ ਸਾਫ਼ ਸਫ਼ਾਈ ਹੈ, ਉਹਦਾ ਸਾਨੂੰ ਖ਼ਾਸ ਧਿਆਨ ਰੱਖਣਾ ਹੈ, ਕਿਉਂਕਿ ਜੇ ਆਪਾਂ ਸਾਫ਼ ਸਫ਼ਾਈ ਰੱਖਾਂਗੇ ਤੇ ਸਾਨੂੰ ਬਿਮਾਰੀਆਂ ਨਹੀਂ ਹੋਏਗੀ, ਆਪਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ, ਹਨਾ।
ਹਾਂਜੀ- ਹਾਂਜੀ, ਹਾਂਜੀ ਠੀਕ ਹੈ ਤੇ, ਨਾਲੇ ਫੇਰ ਨਾ। ਬੱਚਿਆਂ ਨੂੰ ਵੀ ਇਸ ਬਾਰੇ ਸਾਨੂੰ ਦੱਸਣਾ ਚਾਹੀਦਾ ਨਾ ਥੋੜਾ ਬਹੁਤਾ ਵੀ, ਖਾਣਾ ਖਾਣ ਤੋਂ ਪਹਿਲਾਂ, ਮਤਲਬ ਬਾਥਰੂਮ ਜਾਣ ਤੋਂ ਪਹਿਲਾਂ ਬੱਚੇ ਸਾਬਣ ਨਾਲ ਹੱਥ ਧੋਣ। ਤੇ ਗੰਦੇ ਹੱਥਾਂ ਦਾ ਏਦਾਂ ਫ ਮੈਲ ਲੱਗ ਜਾਂਦੀ ਨਾ ਬੱਚਿਆਂ ਦੇ ਫੇਰ ਕੀਟਾਣੂ ਆ ਜਾਂਦੇ ਸਰੀਰ ਵਿੱਚ। ਸਾਨੂੰ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਨਾ, ਇਸ ਬਾਰੇ।
ਹਾਂਜੀ ਬਿਲਕੁਲ- ਬਿਲਕੁਲ ਬੱਚਿਆਂ ਨੂੰ ਆਪਾਂ ਦੱਸਦੇ ਹਾਂ ਕਿ ਜਿਹੜੇ ਤੁਸੀਂ ਰੋਟੀ ਖਾਣ ਤੋਂ ਪਹਿਲਾਂ, ਆਪਣੇ ਹੱਥ ਸਾਫ਼ ਕਰਨੇ ਹੈ, ਰੋਟੀ ਖਾਣ ਤੋਂ ਬਾਅਦ ਤੁਸੀਂ ਹੱਥ ਸਾਫ਼ ਕਰਨੇ ਆ, ਤੇ ਮੈਂ ਤੇ ਇਹ ਗੱਲ ਵੀ ਉਹਨਾਂ ਨੂੰ ਦੱਸਦੀ ਹਾ। ਕਿ ਜਿਵੇਂ ਇਹ ਜੇ ਤੁਸੀਂ ਬਰੱਸ਼ ਕਰਦੇ ਹੋ ਇਹ ਤੁਸੀਂ ਇੱਕ ਟਾਈਮ ਨਹੀਂ ਕਰਨਾ, ਤੁਸੀਂ ਦੋ ਟਾਈਮ ਕਰਨਾ ਇੱਕ ਸਵੇਰੇ ਕਰਨਾ, ਅਤੇ ਇੱਕ ਰੋਟੀ ਤੋਂ ਬਾਅਦ ਰਾਤ ਤੀ ਸੌਣ ਤੋਂ ਪਹਿਲਾਂ ਵੀ ਤੁਸੀਂ ਕਰਨਾ, ਮੈਨੂੰ ਬਹੁਤ ਸ਼ਿਕਸ਼ਾ ਦਿੰਦੀ ਆ ਸਫ਼ਾਈ ਬਾਰੇ ਬੱਚਿਆਂ ਨੂੰ।
ਹਾਂਜੀ ਲੇਕਿਨ ਜੇ ਅਸੀਂ ਇਹੀ ਆਦਤਾਂ ਅਸੀਂ ਬੱਚਿਆਂ ਨੂੰ ਬਚਪਨ ਤੋਂ ਸਿਖਾਈਏ ਨਾ ਤਾਂ ਹੀ ਫੇਰ ਜਾ ਕੇ ਅੱਗੇ ਤੱਕ ਆਪਣੇ ਬੱਚੇ ਸਰੀਰ ਦਾ ਧਿਆਨ ਰੱਖਣਗੇ। ਹਨਾ ਫੇਰ ਏਦਾਂ ਫੇ ਜੇ ਗੰਦੇ। ਗੰਦੇ ਰਹਿਣਗੇ ਤੇ ਫੇਰ ਇਹਨਾਂ ਦੇ ਸਰੀਰ ਚ ਬਦਬੂ ਵੀ ਆਏਗੀ, ਸਾਫ਼ ਕੱਪੜੇ ਨੀ ਪਾਉਣਗੇ ਤੇ ਫੇਰ ਇਹਨਾਂ ਨੂੰ, ਫੇ ਕਈ ਕੀਟਾਣੂ ਆ ਸਕਦੇ ਨਾ ਸਰੀਰ ਵਿੱਚ। ਇਸ ਤਰਾਂ। ਫਾਇਦਾ ਕੀ ਫੇਰ ਤਾਂ ਫੰਗਸ ਵੀ ਹੋ ਜਾਂਦੀ ਹੈ ਬੱਚਿਆਂ ਨੂੰ ਫਿਰ ਬੈਕਟੀਰੀਆ ਵੀ ਫੈਲ ਜਾਂਦਾ ਨਾ। ਤੇ ਇਸ ਬਾਰੇ ਸਾਨੂੰ ਬੱਚਿਆਂ ਨੂੰ ਦੱਸਣਾ ਚਾਹੀਦਾ ਹੋਰ ਤੁਹਾਡੀ ਕੀ ਰਾਏ ਆ ਇਸ ਬਾਰੇ ਬੱਚਿਆਂ ਨੂੰ ਵੀ ਦੱਸੀਏ
ਘੱਟੋ ਘੱਟ ਮੈਨੂੰ ਲੱਗਣਾ ਚਾਹੀਦਾ ਜਿਵੇਂ ਆਪਾਂ ਸ਼ੌਚਾਲੇ ਵੀ ਗਏ ਹਾਂ ਤੇ ਉਹਦੇ ਜਾਣ ਤੋਂ ਬਾਅਦ ਆਪਾਂ ਨੂੰ ਸਾਬੁਣ ਤੋਂ ਘੱਟੋ ਘੱਟ ਵੀ ਵੀਹ ਸੈਕਿੰਡ ਤੱਕ ਹਾਥ ਤੇ ਧੋਣੇ ਚਾਹੀਦੇ ਬੱਚੇ ਅੱਜ ਕੱਲ੍ਹ ਕੀ ਕਰਦੇ ਆ। ਜਿਵੇਂ ਸ਼ੌਚਾਲੇ ਗਏ ਨੇ ਠੀਕ ਹੈ ਹਾਂ ਤੇ ਇੱਕ ਮਿੰਟ ਮਤਲਬ ਕਿ ਦੋ ਸੈਕਿੰਡ ਲਾਉਂਦੇ ਨੇ ਉਹ ਫਟਾਫਟ ਹੱਥ ਧੋ ਕੇ ਬਾਹਰ ਆ ਜਾਂਦੇ ਨੇ ਤੇ ਮੈਂ ਉਹਨਾਂ ਨੂੰ ਇਹੀ ਕਹਿੰਦੀ ਆ ਕਿ ਘੱਟੋ ਘੱਟ ਤੁਸੀਂ ਵੀਹ ਸੈਕਿੰਡ ਅੱਛੇ ਤਰੀਕੇ ਨਾਲ ਆਪਣੀ ਉਂਗਲੀਆਂ ਉੱਪਰ ਦਾ ਹੱਥ ਤੇੜੀ ਤੁਹਾਡੀ ਹਥੇਲੀ ਹੈ ਉਹਨੂੰ ਚੰਗੇ ਤਰੀਕੇ ਨਾਲ ਤੁਸੀਂ ਘੱਟੋ ਘੱਟ ਵੀਹ ਸੈਕਿੰਡ ਅਗਰ ਨਹੀਂ ਵੀ ਕਰ ਸਕਦੇ ਘੱਟੋ ਘੱਟ ਪੰਦਰਾਂ ਸੈਕਿੰਡ ਤੇ ਤੁਸੀਂ ਗਿਣਤੀ ਦੇ ਨਾ ਕਰੋ ਆਪਣੇ ਹੱਥ ਨੂੰ ਚੰਗੇ ਤਰੀਕੇ ਨਾਲ ਸਾਫ਼ ਕਰੋ ਨਹੀਂ ਤੇ ਤੁਸੀਂ ਐਵੇਂ ਜਿਵੇਂ ਇੱਕਦਮ ਹੀ ਦੋ ਸੈਕਿੰਡ ਬਾਅਦ ਹੱਥ ਧੋ ਕੇ ਆ ਗਏ। ਤੇ ਸਾਰੇ ਕੀਟਾਣੂ ਤੁਹਾਡੇ ਹੱਥ ਚ ਲੱਗਣਗੇ ਉਹੀ ਤੁਸੀਂ ਬਿਸਤਰਿਆਂ ਤੇ ਲੈ ਕੇ ਆਉਣਾ ਉਹੀ ਤੁਸੀਂ ਦੂਜੇ ਬੰਦੇ ਨੂੰ ਛੂਣਾ। ਤੇ ਬਿਮਾਰੀ ਫੈਲੇਗੀ ਹਨਾ।
ਹ ਹਾਂਜੀ ਤੁਸੀਂ ਉਹ ਸਕੂਲ ਵਿੱਚ ਸਾਨੂੰ ਇਹ ਵੀ ਦੱਸਿਆ ਸੀ। ਕੀ ਸਾਨੂੰ ਅਜੇ ਆਪਣੇ ਸਰੀਰ ਬਾਰੇ ਵੀ ਕੱਪੜਿਆਂ ਬਾਰੇ ਨੀ ਸਾਨੂੰ ਆਸ ਪਾਸ ਦੀ ਸਫ਼ਾਈ ਬਾਰੇ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਵਾ। ਹਨਾ ਵੀ ਜਿਸ ਤਰ੍ਹਾਂ ਘਰ ਵੀ ਕੂੜਾ ਕਰਕਟ ਇੱਧਰ ਉੱਧਰ ਜਗ੍ਹਾ ਸੁੱਟਣ ਦੀ ਜਾਏ ਡਸਟਬੀਨ ਚ ਪਾਉਣਾ ਚਾਹੀਦਾ ਵਾ ਬਈ ਕਿਤੇ ਅਗਰ ਜ ਹਾਂਜੀ ਅਗਰ ਕੋਈ ਗਲੀ ਦੇ ਵਿੱਚ ਵੀ ਸਾਨੂੰ ਕੂੜਾ ਦਿਖੇ ਤਾਂ ਸਾਨੂੰ ਉਹ ਪੈਰ ਮਤਲਬ ਲਗਾ ਕੇ ਸਾਈਡ ਤੇ ਕਰਨ ਤੇ ਤਾਂ ਕਿ ਬਈ ਬੱਚੇ ਗੰਦੇ ਪੈਰ ਅੰਦਰ ਨਾ ਲੈ ਕੇ ਆਉਣ ਜਰਮਸ ਨਾ ਆ ਜ ਬੱਚਿਆਂ ਦੇ ਤੇ ਇਸ ਬਾਰੇ! ਤੁਹਾਡਾ ਕੀ ਰਾਏ ਆ ਇਸ ਬਾਰੇ ਤੁਹਾਡਾ ਕੀ ਰਾਏ ਆ।
ਇਹ ਤੇ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਸਾਨੂੰ। ਸਾਨੂੰ ਨਾ ਇਹ ਸਫਾਈ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਬਲਕਿ ਮੈਂ ਤੇ ਬੱਚਿਆਂ ਨੂੰ ਇਹ ਵੀ ਕਹਿੰਦੀ ਹਾਂ। ਕਿ ਜਿਹੜੇ ਨਾਖੂਨ ਏ ਸਾਡੇ ਪੈਰ ਦੇ ਉਹ ਵੱਧ ਜਾਂਦੇ ਨੇ। ਤੇ ਮਤਲਬ ਨਾ ਖੂਨ ਤੁਹਾਨੂੰ ਪਤਾ ਹੀ ਹੈ ਕਿੰਨੀ ਜਲਦੀ ਵੱਧਦੇ ਨੇ ਬੱਚਿਆਂ ਦੇ ਹੱਥ ਪੈਰਾਂ ਦੇ ਤੇ ਮੈਂ ਉਹਨਾਂ ਨੂੰ ਕਹਿੰਦੇ ਆ ਤੁਸੀਂ ਟਾਈਮ ਟੂ ਟਾਈਮ ਸਮੇਂ ਤੋਂ ਸਮੇਂ ਤੁਹਾਨੂੰ ਘੱਟ ਲੈਣੇ ਚਾਹੀਦੇ ਕਿਉਂਕਿ ਜਿਹੜੇ ਲੰਬੇ ਨਾਖੂਨ ਹੁੰਦੇ ਨੇ ਨਾ। ਉਹ ਗੰਦਗੀ ਜਮ੍ਹਾਂ ਕਰਦੇ ਨੇ। ਤੇ ਗੰਦਗੀ ਜਮਾ ਕਰੋਗੇ ਤੁਸੀਂ ਹੱਥ ਚ ਜਿਵੇਂ ਮੰਨ ਲਓ ਤੁਹਾਡੇ ਲੰਬੇ ਨਾ ਖੂਨ ਹੈਗੇ ਹੱਥ ਤੇ ਚ ਤੁਹਾਡੇ ਗੰਦਗੀ ਹੋਏਗੀ ਉਹੀ ਤੁਹਾਡੇ ਪੇਟ ਚ ਜਾਣਗੀ ਹਨਾ ਤੇ ਤੁਹਾਨੂੰ ਪੇਟ ਦੀ ਸਮੱਸਿਆ ਹੋਏਗੀ। ਤੇ ਮੈਂ ਉਹਨਾਂ ਨੂੰ ਇਹੀ ਕਹਿੰਦੀ ਹਾਂ ਤੁਸੀਂ ਜਿਹੜੇ ਨਾਖੂਨ ਹੈ ਉਹ ਟਾਈਮ ਤੋਂ ਟਾਈਮ ਸਮੇਂ ਤੋਂ ਸਮੇਂ ਤੁਸੀਂ ਘੱਟਦੇ ਰਿਹਾ ਕਰੋ ਦੰਦਾਂ ਦੀ ਸਫ਼ਾਈ ਵੀ ਕਰੋ ਨਾ ਖੂਨ ਦੀ। ਤੇ ਨਾਲੇ ਜਿਹੜੇ ਕੱਪੜੇ ਹੈ ਜਿਵੇਂ ਇੱਕ ਕੱਪੜਾ ਤੁਸੀਂ ਸਰਦੀਆਂ ਚ ਤਾਂ ਦੇਖੋ ਤੁਸੀਂ ਕੱਪੜਾ